ਸ੍ਰੀਕਾਲ ਜੀ ਹੈਲੋ?
ਹੈਲੋ
ਹੈਲੋ ਹੈਲੋ?
ਹਾਂਜੀ ਤਾਡੀ ਆਵਾਜ਼ ਨੀ ਜੇ ਕਲੀਅਰ ਆ ਰੀ।
ਹਾਂਜੀ, ਹਾਂਜੀ ਹੋਰ ਕੀ ਹਾਲ ਚਾਲ ਜੇ ਠੀਕ ਓ?
ਵਧੀਆ ਜੀ, ਤੁਸੀ ਸੁਣਾਓ ਠੀਕ ਠਾਕ।
ਹਾਂਜੀ, ਹਾਂਜੀ ਠੀਕ ਆ।
ਹੋਰ ਕੀ ਕਰਨ ਡੇ?
ਹਾਂਜੀ, ਹਾਂਜੀ ਕੋਸ਼ ਨੀ ਬੱਸ ਬੈਠੇ ਆਂ ਤੇ
ਅੱਛਾ ਜੀ ਠੀਕ ਹੈ ਜੀ, ਹਣ ਅੱਜ ਨਾ ਅਸੀ ਕੋਈ ਇੱਕ ਫਾਸਟ ਫੂਡ ਦੇ ਹਣਾ ਅਸੀ ਕੋਈ ਗੱਲਬਾਤ ਤਾਡੇ ਨਾ ਕਰਦੇ ਆਂ
ਹਾਂਜੀ, ਹਾਂਜੀ
ਜਿਵੇਂ ਅੱਜ ਕੱਲ੍ਹ ਫਾਸਟ ਫੂਡ ਬੱਚੇ ਬੌਤ ਜ਼ਿਆਦਾ ਖਾਣਾ ਪਸੰਦ ਕਰਦੇ ਨੇ ਹਨਾ।
ਹਾਂਜੀ
ਤੇ ਮਤਲਬ ਕੈਅ ਲੋ ਕੇ ਏ ਆਦਤਾਂ ਚੰਗੀਆਂ ਨੇ ਕਿ ਮਤਲਬ ਮਾੜੀਆਂ ਹੋਣਗੀਆਂ।
ਨਹੀ, ਨਹੀ ਤਾਨੂੰ ਪਤਾ ਏ ਯਾਰ ਤਾਂ ਤੇ ਬੌਤ ਮਾੜੀਆਂ ਵਾ ਜਿੱਦਾਂ ਬੱਚਿਆਂ ਦਾ ਬੌਤ ਨੁੱਕਸਾਨ ਹੁੰਦਾ ਫਾਸਟ ਫੂੰਡ ਦੇ ਨਾਲ
ਹਾਂਜੀ
ਹਾਂਜੀ
ਬਿਲਕੁੱਲ ਤੇ ਅੱਜਕਲ ਤੇ ਵੈਸੇ ਵੀ ਹੁੰ ਹਾਂਜੀ, ਹਾਂਜੀ।
ਫਾਸਟ ਫੂਡ ਖਾਣ ਨਾਲ ਕਈ ਮਤਲਬ ਬਿਮਾਰੀ
ਹਾਂਜੀ, ਬਿਲਕੁੱਲ ਸਈ। ਕੇਆ ਬਿਮਾਰੀਆਂ ਲੱਗ ਜਾਂਦੀਆਂ ਸਾਨੂੰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਐ ਹੁਨ ਹੁਣ ਗੈਸ ਚ ਲੀਵਰ ਦੀ ਵੀ ਕੋਲੈਸਟਰੋਲ ਦੀ ਪ੍ਰੋਬਲਮ ਹੋ ਜਾਂਦੀ ਸਾਡੇ ਅੰਦਰ
ਹਾਂਜੀ-ਹਾਂਜੀ
ਤੇ ਜਿਵੇਂ ਅੱਜ ਕੱਲ੍ਹ ਲੋਕੀ ਕਹਿ ਲੋ ਕਿ ਛੋਟੇ ਮੋਟੇ ਜਿਸਣਾ ਕੋਈ ਪਰਾਉਣਾ ਵੀ ਆ ਜਾਏ ਅੱਜ ਕੱਲ੍ਹ ਲੋਕੀ ਘਰ ਦੇ ਵਿੱਚ ਚੀਜ਼ਾਂ ਬਣਾ ਕੇ ਖਾਣ ਦੀ ਬਜਾਏ ਅੱਜ ਕੱਲ੍ਹ ਝੱਟ ਈ ਮਤਲਬ ਲੋਕੀ ਬਜ਼ਾਰੋਂ ਲੈ ਕੇ ਆਉਣਾ ਪਸੰਦ ਕਰਦੇ ਨੇ ਕਿ ਨਈ ਅਸੀਂ ਬਜ਼ਾਰੋਂ
ਹਾਂਜੀ-ਹਾਂਜੀ-ਹਾਂਜੀ
ਤੇ ਛੋਟੇ-ਛੋਟੇ ਕੰਮਾਂ ਵਾਸਤੇ ਕੁਛ ਵੀ ਕਿਤੇ ਵੀ ਚੱਕਰ ਲਾਓ ਜਾਂਦੇ ਜਾਂ ਓ ਜਾਂ ਜਾਂਦੇ-ਜਾਂਦੇ ਵੀ ਕਦੇ ਕਦੀ ਦਿਲ ਕਰ ਆਂਦਾ ਕਿ ਹਾਂਜੀ ਵੀ ਅੱਜ ਓ ਰੇਹੜੀ ਲੱਗੀ ਅਸੀਂ ਉੱਥੇ ਕੁੱਝ ਖਾ ਲਈਏ। ਦੁੱਖਦੇ ਹਨਾ ਜੀ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਅੱਜ ਕੱਲ ਜਿੱਦਾਂ ਤੁਹਾਨੂੰ ਪਤਾ ਵਾ ਕਿ ਬਾਰ ਜਦੋਂ ਆਪਾਂ ਜਾਂਣੇ ਆਂ ਰੇੜੀਆਂ ਤੇ ਇੰਨੀ-ਇੰਨੀ ਭੀੜ ਲੱਗੀ ਹੁੰਦੀ ਆ। ਕੀ ਪਤਾ ਓ ਕਿਸ ਤਰ੍ਹਾਂ ਬਣਿਆ ਹੁੰਦਾ ਇੰਨੇ ਗੰਦੇ ਤੇਲ ਵਿੱਚ ਬਣਾਉਂਦੇ ਆ ਲੋਕੀ
ਬਿਲਕੁਲ ਸਈ ਕਿਆ।
ਜ਼ੀਆਂ ਨੂੰ ਜ਼ਿਆਦਾ ਕੋਈ ਧੋਂਦੇ ਆ ਜੇੜੀਆਂ ਚੀਜ਼ਾਂ ਵਿੱਚ ਪੈਂਦੀਆਂ ਗੰਦੀਆਂ ਮੰਦੀਆਂ ਉਸ ਤਰ੍ਹਾਂ ਹੀ ਬਣਾ ਦਿੰਦੇ ਆ।
ਹਾਂਜੀ ਕਿਉਂਕਿ ਸਬਜ਼ੀਆਂ ਦੇ ਜਦੋਂ ਅਸੀਂ ਨੂਡਲਜ਼ ਵਗੈਰਾ ਲੈਣ ਜਾਈਦੇ ਆ ਉਹਨਾਂ ਦੀ ਸਬਜ਼ੀਆਂ ਪੈਲਾਂ ਤੋਂ ਇੰਨੀਆਂ ਕੱਟ ਰੱਖੀਆਂ ਹੁੰਦੀਆਂ ਕੁ ਕੁੱਛ ਰੋਲ ਵਗੈਰਾ ਵੀ ਇਹਨਾਂ ਨੇ ਪੈਲਾਂ ਤੋਂ ਇੱਕ ਦਿਨ ਪੈਲਾਂ ਹੀ ਫਰਾਈ ਕਰਦੇ ਹੋਣਗੇ ਫਿਰ ਇਹ ਸਾਰਾ ਸਮਾਨ ਬਣਾ ਕੇ ਰੱਖਦੇ ਹੋਣਗੇ ਤੇ ਅਗਲੇ ਦਿਨ ਉਹਨਾਂ ਚੀਜ਼ਾਂ ਦੇ ਉੱਤੇ ਵੀ ਕਿੰਨੀਆਂ ਮੱਖੀਆਂ ਵਗੈਰਾ ਹਰ ਇੱਕ ਚੀਜ਼ ਪਈ ਹੁੰਦੀ ਆ। ਅੱਜ ਕੱਲ ਤਾਂ ਵੈਸੇ ਵੀ ਜਦੋਂ ਹਾਂ-ਹਾਂ ਬਿਲਕੁਲ ਸਈ ਕਿਆ ਨਾਲੇ ਜਦੋਂ ਅੱਜ ਕੱਲ੍ਹ ਵੈਸੇ ਅਸੀਂ ਵੀ ਹੁਣ ਕਿੰਨੀਆਂ ਵੀਡੀਓਜ਼ ਵੀ ਦੇਖਣ ਨੂੰ ਮਿਲਦੀਆਂ ਅਸੀਂ ਕੋਈ ਬਜ਼ਾਰੋਂ ਚੀਜ਼ ਵੀ ਲੈ ਕੇ ਆਈਏ ਉਹਨਾਂ ਵਿੱਚ ਕਦੀ ਕੋਈ ਕੀੜਾ ਵਗੈਰਾ ਨਿਕਲ ਜਾਂਦਾ ਵਾ। ਕਦੇ ਕੁਝ ਨਿਕਲ ਜਾਂਦਾ ਵਾ ਅਸੀਂ ਚੀਜ਼ ਅਸੀਂ ਕਿਹੜਾ ਅੰਦਰੋਂ ਚੀਜ਼ ਵੇਖ ਕੇ ਖਾਣੀ ਹੁੰਦੀ ਆ। ਅਗਰ ਕੋਈ ਬੱਚਾ ਵੀ ਖਾਵੇ ਤਾਂ ਫਟਾਫਟ ਉਸ ਚੀਜ਼ ਨੂੰ ਖਾਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਖਾ ਜਾਈਏ ਹਨਾ। ਓ ਅਸੀਂ ਕੇੜਾ ਅੰਦਰੋਂ ਫੋਲ ਕੇ ਚੈੱਕ ਕਰੀਦਾ।
ਬਣੀ ਹੁੰਦੀ ਹੈ ਕਿ ਅਸੀਂ ਡੇਲੀ ਮੋਮੋਸ ਨਿਊਡਲ ਖਾਣੇ ਖਾਣੇ ਆ ਤੇ ਓ ਉਹਨਾਂ ਦੇ ਸਰੀਰ ਦਾ ਬਹੁਤ ਨੁਕਸਾਨ ਕਰਦੇ ਆ ਜਿੱਦਾਂ ਉਹਨਾਂ ਦਾ ਮੋ ਟਾਪਾ ਵੱਧ ਜਾਂਦਾ ਦਿਲ ਦੀਆਂ ਬਿਮਾਰੀਆਂ ਹੋ ਜਾਂਦ
ਹਾਂਜੀ
ਹਨਾ ਜੀ ਉਹਨਾਂ ਦੇ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਸਰੀਰ ਦੇ ਵਿੱਚ ਉਹਨਾਂ ਨੂੰ ਸ਼ੂਗ
ਹਾਂਜੀ ਸਈ ਕਿਆ ਜੀ ਤੇ ਇਹਨਾਂ ਨੇ ਓ ਬੱਚੇ ਅੱਜ ਕੱਲ ਨਾ ਪਤਾ ਕੀ ਸਿਸਟਮ ਚੱਲ ਗਿਆ ਜੀ ਅਸੀਂ ਜਿਸ ਤਰ੍ਹਾਂ ਘਰ ਬੈਠੇ ਉੱਥੇ ਵੀ ਔਨਲਾਈਨ ਅਸੀਂ ਇਹ ਚੀਜ਼ਾਂ ਮੰਗਾ ਸਕਦੇ ਹਾਂ। ਅਗਰ ਬਾਹਰ ਵੀ ਚੱਲ ਜਾਓ ਤੇ ਹਨਾ ਚਲੋ ਓ ਤੇ ਖਾਣਾ ਈ ਹਨਾ ਜੇੜੇ ਛੋਟੇ ਬੱਚੇ ਆ ਉਹਨਾ ਨੂੰ ਪਤਾ ਅਸੀਂ ਜਿਸ ਚੀਜ਼ ਤੇ ਮਨਾ ਕਰ ਦਿੰਦੇ ਨਾ ਕਿਸੇ ਨਈ ਦੇਣੇ ਤਾਂ ਅੱਜ ਕੱਲ੍ਹ ਬੱਚੇ ਪੀਜ਼ੇ ਵਗੈਰਾ ਔਡਰ ਕਰਕੇ ਮੰਗਾ ਲੈਂਦੇ ਨੇ।
ਹਾਂਜੀ ਲੋਕਾਂ ਨੂੰ ਅੱਜ ਕੱਲ੍ਹ ਬਸ ਇਹ ਆ ਕਿ ਆਸਾਨੀ ਨਾਲ ਮਿਲ ਜਾਂਦਾ ਵਾ ਸਾਰਾ ਕੁਛ ਔਡਰ ਕਰ ਦਿੰਦੇ ਆ ਘਰ ਬੈਠੇ ਮੰਗਵਾ ਲੈਂਦੇ ਆ ਬਣਾ ਆਪ ਹੱਥੀ ਕੁਛ ਨੀ ਖਾਂਦੇ ਹੈਗੇ ਲੋਕ ਕੀ ਅੱਜ ਕੱਲ੍ਹ
ਹਾਂਜੀ ਅੱਜ ਕੱਲ ਦਾਲ ਫੁਲਕੇ ਨੂੰ ਕੋਈ ਕੁਛ ਨੀ ਸਮਝਦਾ ਹਨਾ। ਐ ਜੇੜੀਆਂ ਔਰਗੈਨਿਕ ਚੀਜ਼ਾਂ ਵਾਂ ਹਾਂਜੀ ਔਰਗੈਨਿਕ ਚੀਜ਼ਾਂ ਜਿਹੜੀ ਹੈਗੀਆਂ ਦੁਨੀਆਂ ਤੋਂ ਵੈਸੇ ਵੀ ਖਤਮ ਹੁੰਦੀਆਂ ਜਾ ਰਈਆਂ। ਕਿਉਂਕਿ ਇਹਨਾਂ ਚੀਜ਼ਾਂ ਨੂੰ ਜਾਦਾ ਅਹਿਮੀਅਤ ਦਿੱਤੀ ਜਾਂਦੀ ਹੈ ਖਾਣ ਲਈ ਵੀ
ਹਾਂਜੀ-ਹਾਂਜੀ
ਕੋਈ ਘਰ ਦੀ ਕੋਈ ਚੀਜ਼ ਨੀ ਕੋਈ ਬੱਚਾ ਖਾਕੇ ਨੀ ਰਾਜੀ ਹੈਗਾ ਰੋਟੀ ਦੋ। ਫੇਰ ਰੋਟੀ ਖਾ ਕੇ
ਨਈ-ਨਈ ਅੱਜਕੱਲ੍ਹ ਲੋਕਾਂ ਨੂੰ ਘਰ ਦਾ ਖਾਣਾ ਹੀ ਖਾਣਾ ਚਾਈਦਾ ਵਾ ਜਿੱਦਾਂ ਹੈਨਾ ਦੁੱਧ, ਦਹੀਂ ਹੋ ਗਿਆ।
ਹਾਂਜੀ।
ਅਤੇ ਘਰ ਦੀ ਦਾਲ ਸਬਜ਼ੀ ਰੋਟੀ ਜੋ ਵੀ ਆ ਘਰ ਦਾ ਹੀ ਲੋਕਾਂ ਨੂੰ ਖਾਣਾ ਚਾਹੀਦਾ ਆ।
ਹਾਂਜੀ, ਸਈ ਗੱਲ ਆ।
ਬੱਚੇ ਵੀ ਅੱਜਕੱਲ੍ਹ ਫਾਸਟ ਫੂਡ ਜਿੱਦਾਂ ਕਿ ਬਰਗਰ ਪੀਜ਼ਾ ਨਿਊਡਲ ਮੋਮੋਸ ਹੈ ਨਾ। ਏ ਚੀਜ਼ਾਂ ਹੀ ਜ਼ਿਆਦਾ ਮੰਗਦੇ ਆ ਏਨਾਂ ਦੇ ਵਿੱਚ ਮੈਦਾ ਹੀ ਹੁੰਦਾ ਵਾ
ਹਾਂਜੀ, ਸਹੀ ਗੱਲ ਹੈ ਮੈਦਾ ਹੀ ਹੁੰਦਾ ਇਹ ਮੈਦਾ ਵੀ ਸਾਡੇ ਸਰੀਰ ਨੂੰ ਕਿੰਨਾ ਨੁਕਸਾਨ ਕਰਦਾ ਆ। ਬੋਤ ਨੁਕਸਾਨ ਕਰਦਾ ਸਾਡੇ ਚ ਇਸ ਚੀਜ਼ ਨੂੰ। ਤੇ ਏ ਸਾਡੇ ਮਤਲਬ ਸਿਹਤ ਲਈ ਹਾਂਜੀ। ਹਾਂਜੀ, ਹਾਂਜੀ ਬਿਲਕੁਲ ਸਹੀ ਕਿਹਾ।
ਜਿੱਦਾਂ ਅੱਜਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਵਾ ਓਬਾਰ ਰਹਿੰਦੇ ਆ ਜ਼ਿਆਦਾਤਰ ਇਹੋ ਕੁਛ
ਹਾਂਜੀ, ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਲੋਕੀ ਜਿਵੇਂ ਕਿ ਬਾਰ ਦਾ ਫਾਸਟ ਫੂਡ ਅੱਜਕਲ ਜਿਵੇਂ ਕਿਸੇ ਨੇ ਘੁੰਮਣ ਵੀ ਜਾਣਾ ਹੁੰਦਾ ਵਾ। ਅੱਜਕੱਲ ਕੈ ਲੋ ਕੇ। ਵਿਆਹਾਂ ਸ਼ਾਦੀਆਂ ਵਿੱਚ ਜੇ ਅਸੀਂ ਵੇਖਿਆ ਜਾਵੇ ਨਾ ਜ਼ਿਆਦਾਤਰ ਇਹੋ ਚੀਜ਼ਾਂ ਅੱਗੇ ਰੱਖੀਆਂ ਜਾਂਦੀਆਂ ਹੋਣ।
ਹਾਂਜੀ-ਹਾਂਜੀ। ਜੇ ਏਸਨੂੰ ਹੱਦ ਤੋਂ ਜਿਆਦਾ ਵੀ ਖਾਧਾ ਜਾਵੇ ਤਾਂ ਸਾਡੇ ਸਰੀਰ ਤੇ ਬੋਤ ਜ਼ਿਆਦਾ ਮਾੜਾ ਅਸਰ ਪੈ ਜਾਂਦਾ ਏਦਾ, ਹਾਂਜੀ।
ਬੱਚੇਆਂ ਦੇ ਏਸ ਚੀਜ਼ ਦਾ ਜ਼ਿਆਦਾ ਕਿਉਂਕਿ ਇੱਕ ਤਾਂ ਬੱਚੇਆਂ ਦੇ ਅੰਦਰ ਇਮਿਊਨਿਟੀ ਸਾਡੀ ਜੇੜੀ ਸਟਰੋਂਗ ਨੇ ਬੱਚੇਆਂ ਦੀ ਬਿਲਕੁਲ ਵੀ।
ਹਾਂਜੀ।
ਓ ਇਮਿਊਨਿਟੀ ਜੇੜੀ ਓ ਵੀਕ ਹੋ ਚੁੱਕੀ ਹੈ ਬੱਚੇਆਂ ਦੀ ਇਹ ਚੀਜ਼ਾਂ ਖਾ-ਖਾ ਕੇ
ਹਾਂਜੀ, ਜਿੱਦਾਂ ਜ਼ਿਆਦਾ ਤੇਲ ਨਮਕ ਵਾਲੀਆਂ ਚੀਜ਼ਾਂ ਖਾਂਦੇ ਆ ਨਾ ਓ ਜ਼ਿਆਦਾ ਸਾਡੇ ਸਿਹਤ ਨੂੰ ਖ਼ਰਾਬ ਘਰਦੀਆਂ ਚੀਜ਼ਾਂ।
ਹਾਂਜੀ, ਬਿਲਕੁਲ ਸਈ ਕਿਆ।
ਹਾਂਜੀ, ਏਸ ਤੋਂ ਚੰਗਾ ਏ ਹੈ ਕਿ ਸਾਨੂੰ ਜਿੱਦਾਂ ਫਾਸਟ ਫੂਡ ਘਰ ਕਦੀ ਮਹੀਨੇ ਚ ਇੱਕ ਅੱਧੀ ਵਾਰੀ ਖਾਣਾ ਚਾਹੀਦਾ ਓ ਵੀ ਘਰ ਦਾ ਬਣਿਆ ਹੋਇਆ।
ਬਿਲਕੁਲ ਸਹੀ ਕਿਹਾ ਘਰ ਦਾ ਬਣਿਆ ਹੋਇਆ ਹੁਣ ਇਹੀ ਖਾਣਾ ਇਹ ਹੈ ਕਿ ਘਰ ਦੇ ਵਿੱਚ ਅਸੀਂ ਚੀਜ਼ ਫਰੈਸ਼ ਬਣਾ ਲੈਂਦੇ। ਤੇਲ ਵੀ ਸਾਡਾ ਆਪਣਾ ਹੁੰਦਾ ਘਰਦਾ ਹਨਾ।
ਹਾਂਜੀ। ਤੇ ਆਪਾਂ ਹਨਾ ਸਫ਼ਾਈ ਦਾ ਵੀ ਧਿਆਨ ਰੱਖਦੇ ਹਾਂ ਕੇ ਆ ਚੀਜ਼ ਨੂੰ ਧੋ ਕੇ ਵਰਤਦੇ ਹਾਂ।
ਹੁਣ ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਨੀ ਕਿਉਂਕਿ ਉਹੋ ਇੱਕ ਤੇ ਜਦੋਂ ਓ ਭਾਂਡਿਆਂ ਵਿੱਚ ਐਕਸਟਰਾ ਗਲਾਸ ਅਤੇ ਬਾਰੋਂ ਪਾਣੀ ਪੀਣਾ ਹੋਵੇ ਹਨਾ ਨਿਊਡਲਾ ਵਾਲੀ ਰੇੜੀਆਂ ਤੋਂ ਅਗਰ ਕੁੱਛ ਵੀ ਖਾ ਪੀ ਕੇ ਅਸੀਂ ਪਾਣੀ ਪੀਣਾ ਹੋਏ ਤੇ ਓ ਕਦੀ ਅਸੀਂ ਵੇਖਿਆ ਵਾ ਏ ਚੀਜ਼ਾਂ ਨੂੰ ਤੇ ਕੋਈ ਗਲਾਸ ਹੀ ਚੰਗੀ ਤਰ੍ਹਾਂ ਧੋਂਦਾ ਨੀ ਆ।
ਹਾਂਜੀ, ਇੱਕੋ ਬਾਲਟੀ ਚਦੋਂ ਪਾਣੀ ਰੱਖੇਆ ਹੁੰਦਾ ਬਸ ਓ ਚੋ ਕੱਢ ਕੇ ਧੋ ਦਿੰਦੇ ਆ। ਓਗੰਦਗੀ ਬਸ ਇੱਕ ਦੂਸਰੇ ਨੂੰ ਦੇ ਦਿੰਦੇ ਆ ਕਿ ਗੰਦਗੀ ਕਦੇ ਨਾ ਫੈਲਦੀ।
ਬਿਲਕੁਲ ਸਈ ਕਿਹਾ ਇੱਕ ਅੱਜਕੱਲ ਚੀਜ਼ ਇੱਕ ਹੋਰ ਫਾਸਟ ਫੂਡ ਦੇ ਨਾਲ-ਨਾਲ ਬੱਚੇਆ ਨੂੰ ਸਵੀਟ ਕੋਰਨ ਕੋਨ ਜੇ ਹੁੰਦੇ ਜੇੜੇ ਹੈਨਾ। ਓ ਵੀ ਬੜੀਆਂ ਚੱਲੀਆਂ ਤੇ ਇੱਕ ਜਿਸ ਤਾਂ ਕੋਈ ਰੋਲ ਵਗੈਰਾ ਉਹਨਾਂ ਚ ਚੀਜ਼ ਦੀ ਮਾਤਰਾ ਬੋਤ ਜ਼ਿਆਦੀ ਪਾਉਂਦੇ ਨੇ ਚੀਜ਼ ਵੀ ਸਾਡ ਤੇ ਹਾਰਟ ਲਈ ਬੋਤ ਹੀ ਜਿਆਦੀ ਮਾੜੀ ਹੈਗੀ ਆ।
ਹਾਂਜੀ ਫਾਸਟ ਫੂਡ ਤੇ ਚਲੋ ਖਾਣਾ ਚਾਹੀ, ਖਾਣਾ ਵੀ ਚਾਹੀਦਾ ਚਲੋ ਕਦੀ ਮਹੀਨੇ 'ਚ ਏਕ-ਦੋ ਵਾਰ ਪਰ ਇਹ ਐ ਕਿ ਸਾਨੂੰ ਸਫਾਈ ਦਾ ਜ਼ਰੂਰ ਧਿਆਨ ਰੱਖ ਰੱਖਣਾ ਚਾਹੀਦਾ, ਕੋਸ਼ਿਸ਼ ਏਹੀ ਹੋਣੀ ਚਾਹੀਦੀ ਆ ਕੀ ਘਰ ਦਾ ਤਾਜ਼ਾ ਹੀ ਬਣਿਆ ਹੋਵੇ ਤੇ ਪੌਸ਼ਟਿਕ ਹੀ ਖਾਈਏ।
ਬਿਲਕੁਲ ਸਹੀ ਕਿਹਾ ਏਹ ਤੇ ਚੀਜ਼ਾਂ ਹੈਗੀਆ ਪੋਸ਼ਟਿਕ ਹੀ ਖਾਣਾ ਚਾਹੀਦਾ ਵਾ ਕਿਉਂਕਿ ਬਾਅਦ ਵਿੱਚ ਆਪਣੇ ਸਰੀਰ ਨਾਲੋਂ ਵੱਧ ਕੇ ਕੁੱਝ ਵੀ ਨੀ ਹੁੰਦਾ। ਸਰੀਰ ਨੂੰ ਸੌ ਬਿਮਾਰੀਆਂ ਲੱਗ ਜਾਂਦੀਆਂ ਤੇ ਏਸ ਤੋਂ ਇਲਾਵਾ ਏਸ ਤੋਂ ਚੰਗਾ ਇਹੋ ਹੀ ਆ ਕਿ ਚੀਜ਼ ਖਾਓ ਓਨੀ ਹੀ ਖਾਓ ਜਿਨੇ ਹਾਡੇ ਲੀਵਰ, ਸਾਡਾ ਪਾਚਨ ਚ ਅ ਕਰਨ ਜੋਗਾ ਹੁੰਦਾ ਹਨਾ।
ਹਾਂਜੀ, ਇਹ ਗੱਲ ਏ ਕਿ ਜਿੱਦਾਂ ਕਦੀ-ਕਦੀ ਸਵਾਦ ਵਾਸਤੇ ਖਾਧਾ ਜਾ ਸਕਦਾ ਪਰ ਇਸ ਨੂੰ ਸਾਨੂੰ ਰੋਜ਼ ਦੀ ਆਦਤ ਨਈ ਬਣਾਉਣਾ ਚਾਹੀਦਾ ਕਿ ਅਸੀਂ ਰੋਜ਼ ਹੀ ਖਾ ਲਈਏ
ਹਮਮ ਬਿਲਕੁਲ
ਕਦੀ-ਕਦੀ ਤੇ ਚਲੋ ਏਦੇ
ਕਦੀ-ਕਦੀ ਖਾਦੀ ਚੀਜ਼ ਦਾ ਡਰ ਨੀ ਹੁੰਦਾ। ਜੇੜੀ ਰੋਜ਼-ਰੋਜ਼ ਚੀਜ਼ ਏ ਨਾ ਇਹ ਬੋਤ ਜਆਦੀ ਸਾਡੇ ਲਈ ਨੁਕਸਾਨਦਾਇਕ ਹੈਗੀ ਆ।
ਹ ਹਾਂਜੀ, ਜੇੜੇ ਅੱਜ-ਕੱਲ੍ਹ ਦੇ ਨੌਜਵਾਨ ਆ ਉਹ ਤੇ ਬਸ ਜਾਦਾ ਬਾਰ ਜਾ ਮੋਮੋਸ ਵਗੈਰਾ ਖਾਂਦੇ ਹੋ ਵੀ ਡੇਲੀ ਦੀ ਓਨਾਂ ਦੀ ਆਦਤ ਬਣ ਜਾਂਦੀ ਹਰ ਰੋਜ਼ ਦੀ
ਓਦੇ ਚ ਮੈਦਾ, ਅਰਾਰੋਟ, ਏਹੋ ਜਿਹੀਆਂ ਚੀਜ਼ਾਂ ਪੈਂਦੀਆਂ। ਓਹ ਤਾਂ ਹੋਰ ਜਾਦਾ ਮਤਲਬ ਸਾਡੇ ਲਈ ਅੰਦਰ ਸਰੀਰ ਲਈ ਬੋਤ ਮਾੜਾ ਵਾ। ਹਮਮ, ਤਾਂ ਫੈਟੀ ਲਿਵਰ ਅੱਜ-ਕੱਲ ਕਿਉਂ ਹੁੰਦੇ ਨੇ ਏਨਾਂ ਚੀਜ਼ਾਂ ਤੋਂ ਤਾਂ ਫੈਟੀ ਲਿਵਰ ਹੁੰਦੇ ਨੇ।
ਹਾਂਜੀ-ਹਾਂਜੀ।
ਕੋਲੈਸਟਰ੍ਰੋਲ ਵੱਧਦਾ ਵਾ, ਫੈਟੀ ਲੀਵਰ ਵੱਧ ਜਾਂਦਾ ਵਾ ਤੇ ਓ ਓਦੇ ਨਾਲ ਸਾਡੇ ਪੇਟ ਵਿੱਚ ਅਕਸਰ ਦਰਦ ਰੇਨਦਾ ਹੀ ਰੇਨਦਾ ਵਾ ਤੇ ਉਹ ਹਟਦਾ ਨੀ ਤੇ ਅਸੀਂ ਬਾਦ ਵਿੱਚ ਕਿੰਨੀਆਂ ਦਵਾਈਆਂ ਦੇ ਉੱਤੇ ਵੀ, ਅਸੀਂ ਪੈਸੇ ਖਰਚ ਕਰਦੇ ਹਾਂ। ਤੇ ਏਸ ਤੋਂ ਬੈਟਰ ਏਹੋ ਹੀ ਹੈਗਾ ਕਿ ਅਸੀਂ ਆਪਣੀ ਚੀਜ਼ ਓਨੀ ਕੁ ਖਾਓ ਜਿੰਨੀ ਹਾਡੀ ਸਰੀਰ ਸਾਡਾ ਪਚਾ ਸਕਦਾ ਐ।
ਹਾਂਜੀ, -ਹਾਂਜੀ। ਪੈਸੇ ਦਾ ਨੁਕਸਾਨ ਵੀ ਹੈਗਾ, ਏਦੇ ਨਾਲ ਅਸੀਂ ਆਪਣਾ ਪੈਸਾ ਹੀ ਖ਼ਰਾਬ ਕਰਦੇ ਹਾਂ। ਕੋਈ ਆ ਬਾਦ ਵਿੱਚ ਅਸੀਂ ਓਹੀ ਪੈਸਾ ਦਵਾਈਆਂ ਤੇ ਲਾਉਂਣੇ ਆ ਤੇ ਫ ਇਹ
ਹਾਂਜੀ।
ਕਾੱਟ ਹੀ ਖਾਣਾ ਚਾਹੀਦਾ ਫਾਸਟ ਫੂਡ
ਹਾਂਜੀ, ਬਿਲਕੁਲ ਸਹੀ ਕਿਹਾ ਜੀ ਤੇ ਮੇਰੇ ਏਕ ਤੇ ਏਕ ਅੱਜ-ਕੱਲ੍ਹ ਬੱਚੇ ਮੈਗੀ, ਮੈਗੀ ਦੇ ਬੋਤ ਸ਼ੌਕੀਨ ਨੇ
ਹਾਂਜੀ, ਮੈਗੀ ਖਾਂਦੇ ਬੱਚੇ ਬਸ ਰੋਟੀ ਉਹਨਾਂ ਨੂੰ ਨਈ ਚਾਹੀਦੀ। ਉਹਨਾਂ ਨੂੰ ਹੁੰਦਾ ਸਾਨੂੰ ਮੈਗੀ
ਹਾਂਜੀ, ਬਿਲਕੁਲ ਸਹੀ ਕਿਹਾ ਹਮਮ--ਹਾਂਜੀ, ਜਦੋਂ ਅੱਜ-ਕੱਲ ਤੇ ਸਕੂ ਸਕੂਲਾਂ ਵਾਲਿਆਂ ਨੇ ਸਿਸਟਮ ਇਹ ਚਾਲੂ ਕੀਤਾ ਕਿ ਬੱਚਿਆਂ ਨੂੰ ਆਹ ਡੇਲੀ ਦੇ ਮਤਲਬ ਹਰ ਇੱਕ ਵੱਖ ਵੱਖਰੀ-ਵੱਖਰੀ, ਅੱਜ-ਕੱਲ੍ਹ ਆਪਣੇ ਬੱਚਿਆਂ ਨੂੰ ਤੁਸੀਂ ਸਕੂਲ ਚ ਚੀਜ਼ਾਂ ਭੇਜੋ। ਕਦੀ ਸਨੈਕਸ ਭੇਜ ਦੋ ਹਨਾ, ਕਦੀ ਮੈਗੀ ਭੇਜ ਦੋ ਕਦੀ ਕੁਛ, ਕਦੀ ਏਨਾਂ ਨੇ ਏਹ ਨੀ ਅੱਜ-ਤੱਕ ਇਸ ਚੀਜ਼ ਦਾ ਜੇਕ ਅ ਬੱਚਿਆਂ ਨੂੰ ਹਮੇਸ਼ਾ ਓ ਚੀਜ਼ ਦੋ ਕਿ ਜਿਹੜੀ ਔਰਗੈਨਿਕ ਹੋਵੇ ਤਾਂ ਖਾਣ ਲਾਇਕ ਵੀ ਵਧੀਆ ਹੋਵੇ। ਬੱਚਿਆਂ ਦੀ ਇਮਿਊਨਿਟੀ ਸਟਰੋਂਗ ਦੇਵੇ। ਅਸੀਂ ਜੇ ਮੈਗੀ ਬਣਾ ਕੇ ਭੇਜ ਦਿਓ, ਓ ਵੈਸੇ ਰਸ ਪਾਉਂਦੇ-ਪਾਉਂਦੇ ਠੰਡੀ ਹੋ ਕੇ ਜੰਮ ਜਾਂਦੀ ਆ। ਜੋ ਅਗਰ ਉਹ ਜੰਮ ਜਾਂਦੀ ਐ ਤੇ ਫਰ ਇੱਥੋਂ ਪਤਾ ਲੱਗਦਾ ਵੀ ਸਾਡ ਵਿੱਚ ਜੰਮ ਕੇ, ਸਾਡਾ ਕਿੰਨਾ ਨੁਕਸਾਨ ਕਰਦੀ ਹੋਏਗੀ।
ਹਾਂਜੀ-ਹਾਂਜੀ। ਓਹੀ ਗੱਲ ਆ ਨਾ ਲੋਕਾਂ ਨੂੰ ਆਪਣੇ ਸਵਾਦ ਦੇ ਨਾਲ- ਨਾਲ ਆਪਣੀ ਸੇਹਤ ਦਾ ਵੀ ਧਿਆਨ ਰੱਖ ਰੱਖਣਾ ਚਾਹੀਦਾ ਵਾ। ਹਾਂਜੀ, ਲੋਕੀ ਆਪਨੀ ਸੇਹਤ ਦਾ ਧਿਆਨ ਘੱਟ ਰੱਖਦੇ ਆ‌।
ਹਮਮ ਪਰ ਬੱਚੇ, ਬੱਚੇਆਂ ਨੂੰ ਅਸੀਂ ਜਿੰਨਾ ਮਰਜੀ ਰੋਕ ਲਈਏ ਪਰ ਬੱਚੇ ਫਿਰ ਵੀ ਰੋਟੀ, ਅਗਰ ਨੀ ਖਾਂਦਾ ਤਾਂ ਓ ਇਹਨਾਂ ਚੀਜ਼ਾਂ ਦੇ ਤੇ ਅੜ ਜਾਂਦਾ ਕਿ ਅਸੀਂ ਏਹੋ ਹੀ ਖਾਣੀ ਤੇ ਸਾਡੇ ਵਰਗੇ ਮਾਂ-ਪਿਓ ਨੂੰ ਵੀ ਬਾਅਦ ਵਿੱਚ
ਹਾਂਜੀ-ਹਾਂਜੀ। ਬਿਲਕੁਲ
ਨਈ, ਬੱਚਾ ਅਗਰ ਜਿੱਦ ਕਰਨੋਂ ਨਈ ਹਟਣ ਦੇਆ ਤੇ, ਫੇਰ ਓਨੂੰ ਲੈ ਕੇ ਦੇਣੀ ਪੈਂਦੀ ਚੀਜ।
ਹਾਂਜੀ-ਹਾਂਜੀ। ਲੋਕੀ ਏ ਚੀਜ਼ ਨੂੰ ਭੁੱਲ ਕੈਂਦੇ ਆ ਨਾ, ਜੇ ਅਸੀਂ ਏਹਨੂੰ ਲੋੜ ਤੋਂ ਵੱਧ ਖਾਵਾਂਗੇ, ਤੇ ਸਾਡੇ ਤੇ ਬਹੁਤ ਜਾਦਾ ਮਾੜਾ ਅਸਰ ਪੈਣਾ ਇਹਦਾ ਸਾਨੂੰ ਜਿੱਦਾਂ ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਵਾ ਕਈ, ਮੋਟਾਪਾ ਹੋ ਜਾਂਦਾ ਵਾ।
ਪੋਸ਼ਟਿਕ ਚੀਜ਼ਾਂ ਖਾਣੀਆਂ ਚਾਈਦੀਆਂ। ਜਿਵੇਂ-ਅਹ ਸਲਾਦ ਹੋ ਗਿਆ ਹਨਾ। ਹਰੀਆਂ-ਹਰੀਆਂ ਸਬਜ਼ੀਆਂ ਹੋ ਗੀਆਂ, ਏਹ ਚੀਜਾਂ ਬੰਦਾ ਖਾਵੇ ਤੇ ਜ ਸਰੀਰ ਲਈ ਵੀ
ਸੀ ਆ ਹਾਂਜੀ, ਜਿਸ ਤਰ੍ਹਾਂ ਦੁੱਧ -ਲੱਸੀ ਏਹ ਚੀਜ਼ਾਂ ਸਾਨੂੰ ਜਾਦਾ ਵਰਤਣੀਆਂ ਚਾਈਦੀਆਂ।
ਚਲੋ ਜੀ, ਠੀਕ ਆ, ਤੁਆਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗਾ, ਅਸੀ ਫਿਰ ਦੁਬਾਰਾ ਕਾਲ ਨਾਲ ਜੁੜਾਂਗੇ।
ਓਕੇ, ਜੀ ਸਤ ਸ੍ਰੀ ਕਾਲ।
ਸਤ ਸੀ ਕਾਲ।